ਹੈਲੋ ਹਾਂਜੀ ਸ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਕਿੱਦਾਂ ਹੋ ਅੱਜ
ਵਧੀਆ ਵਧੀਆ ਤੁਸੀਂ ਸੁਣਾਓ ਹਾਂ ਬਸ ਬਸ ਟਾਈਮ ਹੀ ਨਹੀਂ ਲੱਗ ਪਾ ਰਿਹਾ ਸੀ ਮੈਂ ਮੰਮੀ ਸੋਚ ਦੀ ਸੀ ਫੋਨ ਕਰਾਂ ਬੜੇ ਦਿਨਾਂ ਤੋਂ ਮੈਂ ਪਹਿਲੇ ਤਾਂ ਤੁਹਾਡਾ ਹੁੰਦਾ ਸੀ ਨਾ ਔਫਿਸ ਗਏ ਹੋ ਕਈ ਵਾਰੀ ਤੁਹਾਨੂੰ ਬੈੱਲ ਕਰਦੇ ਵੀ ਨਾ ਫੋਨ ਤੁਸੀ ਨਹੀਂ ਚੁੱਕਦੇ ਸੀ ਤੇ ਫੇਰ ਮੈਂ ਅੱਜ ਹ ਉਹ ਨਹੀਂ ਮੈਂ ਲ ਗਾ ਕੇ ਦੇਖ ਲਿਆ ਮੈਂ ਕਿਹਾ ਚੱਲ ਅੱਜ ਕਰਦੇ ਹ ਫੋਨ ਕਿਹਾ ਪਤਾ ਛੁੱਟੀ ਹੋਈ ਨਾ ਹੋਏ
ਹਮ ਨਹੀਂ ਅੱਜ ਛੁੱਟੀ ਸੀ ਮੇਰੀ
ਚਲੋ ਵਧੀਆ ਫਿਰ ਮੇਰੀ ਤਾਂ ਦੀ ਗੱਲ ਹੋ ਗਈ ਗੱਲ ਕੀਤੀ ਮੈਂ ਕਿਹਾ ਭਈ ਇਹਂ ਨਾ ਹੋਏ ਫੋਨ ਲੱਗੇ ਨਾ ਫਿਰ ਕਿਆ ਹੁੰਦਾ ਥੋੜ੍ਹਾ ਜਿਹਾ ਵਿਹਲੇ ਹੋ ਤਾਂ ਉਸ ਮਨ ਕੀ ਕੀਤਾ ਫੋਨ ਕਰ ਲਵਾਂ ਤੇ ਫੋਨ ਰੋਜ਼ ਹੀ ਕਰਨ ਦਾ ਸੋਚਦੀ ਹਾਂ ਤੇ ਟਾਈਮ ਹੀ ਨਹੀ ਕਈ ਵਾਰੀ ਤੇ ਲੱਗ ਪਾਂਦਾ ਕਰਦੀ ਹਾਂ ਫਿਰ ਕੁਛ ਹੋਰ ਕਰਨ ਲੱਗ ਜਾਂਦੀ ਹਾਂ ਤਾਂ ਟਾਈਮ ਨਹੀਂ ਲੱਗਦਾ ਫੋਨ ਹੁੰਦਾ ਨਹੀਂ ਅਤੇ ਬਸ ਮੈਂ ਇ ਹੀ ਪੁੱਛਣਾ ਸੀਂ ਮਨੇ ਕਿ ਮੈਂ ਉਹ ਅੱਜ ਕੱਲ੍ਹ ਨਾ ਬਾਜ਼ਾਰ ਜਾਂਦੇ ਆਂ ਤੇ ਅਰਬੀ ਦੇਖੀ ਮੈਂ ਅਰਬੀ ਆਈ ਹੋਈ ਹੈ ਤੇ ਅਰਬੀ ਦੇ ਪ ਪੱਤੇ ਵੀ ਹੁੰਦੇ ਨਾ ਕੀ ਤੋੜ ਬੋਲਦੇ ਆ ਹਾਂ ਤੇ ਤੁਸੀਂ ਬਣਾ ਮੈਂ ਕਿਹਾ ਤੁਹਾਡੇ ਕੋਲ ਜਾਾ ਸਿੱਖਾਂਗੀ ਮੈਂ ਇੱਕ ਵਾਰੀ ਉਨ੍ਹਾਂ ਨੂੰ ਕਾਵਾਂਗੀ ਮੈਨੂੰ ਇੱਕ ਵਾਰੀ ਜਾਚ ਦੱਸੋ ਕਿਸ ਤਰ੍ਹਾਂ ਬਣਾਈ ਗਿਆ ਤੇ ਮੈਂ ਟਰਾਈ ਕਰਨੀ ਘਰ ਮੈਂ ਵੀ ਖੁਦ ਵੀ ਬਣਾ ਕੇ ਕੇ ਦੇਖਾਂਗੀ। ਆਂ
ਹਡੇ ਬੜੇ ਆਸਾਨ ਹੁੰਦੇ ਨੇ ਵੈਸੇ ਤੇ ਤੁਸੀਂ ਸਭ ਤੋਂ ਪਹਿਲੇ ਪੱਤੇ ਲੈਣੇ ਨੇ ਛੋਟੇ ਛੋਟੇ ਨਿੱ ਨਿੱਕੇ ਨਿੱਕੇ ਨਿੱਕੇ-ਨਿੱਕੇ ਪੱਤੇ ਲਓ ਤੇ ਉਹ ਬਹੁਤ ਵਧੀਆ ਰਹਿੰਦੇ ਨੇ, ਹਾਂ ਤੁਆਨੂੰ ਨਿੱਕੇ-ਨਿੱਕੇ ਪੱਤੇ ਲੈਣੇ ਨੇ ਮਤਲਬ ਇੰਨੇ ਨ ਲੈਣੇ ਨੇ ਕਿ ਤੁਹਾਡੇ ਵੱਡੇ-ਵੱਡੇ ਜ਼ਿਆਦਾ ਨਾ ਹੋਣ ਕਿਉਂਕਿ ਅਗਰ ਜ਼ਿਆਦਾ ਵੱਡੇ ਪੱਤੇ ਹੁੰਦੇ ਨਾ ਤੇ ਖਾਰਿਸ਼ ਹੋ ਜਾਂਦੀ ਐ।
ਮਤਲਬ ਉਹ ਕਹਿੰਦੇ ਉਹ ਜਿਵੇਂ ਹਾਂ। ਅਰਬੀ ਵੀ ਜਿਸ ਤਰ੍ਹਾਂ ਕਈ ਵਾਰੀ ਗੱਲੇ ਨਾ ਤਾਂ ਗੱਲੇ ਨੂੰ ਲੱਗਦੀ ਇਸ ਤਰ੍ਹਾਂ ਉਹ ਵੀ ਮਤਲਬ ਖਾਧੇ ਹੋਏ ਆ ਕਦੀ ਬਣਾਏ ਨਹੀਂ ਐ ਪਰ ਖਾਧੇ ਤੇ ਹੋਏ ਈ ਐ। ਕਈ ਵਾਰੀ ਕੱਚਾ ਜਿਆਦਾ ਜੇ ਤੇ ਗਲੇ ਨੂੰ ਲੱਗ ਜਾਂਦਾ ਐ। ਹਾਂ ਤੇ ਅੱਛਾ ਮਤਲਬ ਵੱਡਾ ਪੱਤਾ ਹੁੰਂਦਾ ਉਹ
ਹਾਂ ਹਾਂ ਤੇ ਨਾਲ ਹੀ ਤੁਹਾਨੂੰ ਪੱਤੇ ਲੈਣੇ ਨੇ ਨਿੱ ਨ ਨਿੱਕੇ ਤੇ ਨਾਲ ਹੀ ਪਿੱਛੋਂ ਦੀ ਜੋ ਡੰਡੀ ਹੁੰਦੀ ਐ ਨਾਂ। ਉਹ ਦੇਖਲੋ ਕਿ ਉਹ ਵਾਲੀ ਡੰਡੀ ਲਾਲ ਤੇ ਨਹੀਂ ਐ। ਅਗਰ ਲਾਲ ਹੁੰਦੀ ਐਨਾ ਤੇ ਫਿਰ ਉਹ ਨਾ ਹੁੰਦੀ ਐ, ਜੋ ਵੱਡੀ ਅਰਬੀ ਆਂਦੀ। ਬੋਲਦੇ ਨੇ ਉਹਨੂੰ ਕਚਾਲੂ ਬੋਲਦੇ ਨੇ ਕੀ ਬੋਲਦੇ ਨੇ ਹਾਂ ਕਚ ਕਚਾਲੂ ਦੇ ਪੱਤੇ ਹੁੰਦੇ ਨੇ ਤੇ ਉਹ ਨਾ ਲਓ ਬੜੇ ਖਰਾਬ ਹੁੰਦੇ ਨੇ ਗਲੇ ਨੂੰ ਖੁਰਾਕ ਕਰ ਪਏ ਨੇ ਤੇ ਬਣਾਉਣ ਲੱ ਅੱਗੇ ਵੀ ਹੱਥ ਚ ਖੂਰਕ ਹੁੰਦੀ ਐ। ਤੇ ਸਭ ਤੋਂ ਪਹਿਲੇ ਤੁਹਾਨੂੰ ਕੀ ਕਰਨਾ ਤੁਹਾਨੂੰ ਅ ਅਰਬੀ ਦੇ ਲਿ ਪਤੇ ਲੈਨੇ ਨੇ ਇੱਕ ਵੱਡਾ ਲੈਲੂ ਮਤਲਬ ਇੰਨਾ ਵੱਡਾ ਵੀ ਨਾ ਲੈਲੂ। ਨਿੱਕੀ ਦੇ ਹਿਸਾਬ ਨਾਲ ਲਓ ਛੋਟੇ-ਛੋਟੇ ਪੋਲੇ-ਪੋਲੇ ਬੱਤੇ। ਹਂ, ਉਹ ਪੱਤੇ ਲੈ ਕਰ ਸਾਰੇ ਪੱਤਿਆਂ ਨੂੰ ਅੱਛੀ ਤਰੀਕੇ ਨਾਲ ਧੋ ਦੋ ਡੰਡੀ ਗਿਆ ਲਾਦੋ। ਤੇ ਉਹਨਾਂ ਨੂੰ ਵੇਲ ਲੋ
ਅੱਛਾ ਮਤਲਬ ਥੋੜਾ-ਥੋੜਾ ਸਮੂਥ ਕਰ ਲੈਣਾ
ਸਮੂਥ ਕਰਲੋ ਜਦਾਂ ਉਹਦੀਆਂ ਜੋ ਡੰਡੀਆਂ ਨੇ ਉੱਪਰ ਉੱਪਰ ਖੜੀਆਂ ਨੇ ਨਾ ਹਾਂ ਤੇ ਉਹਦੇ ਤੇ ਵੇਲਣਾ ਮਾਰ ਦੋ ਹਾਂ ਵੇਲਨੇ ਨਾਲ ਵੇਲ ਲੋ ਹ ਤੇ ਉਹਦੇ ਬਾਅਦ ਤੁਹਾਨੂੰ ਇੱਕ ਲੈਣਾ ਵੇਸਣ ਤਿਆਰ ਕਰਨੇ ਕੇ ਲੀਏ ਤੇ ਪਹਿਲੇ ਤਾਂ ਲਾਓ ਕਿੱਲੋ ਵੇਸਣ ਕਿਉਂਕਿ ਬੇਸਣ ਜ਼ਿਆਦਾ ਲੱਗਿਆ ਹੋਏਗਾ ਨਾ ਤਾਂ ਹੀ ਸਵਾਦ ਬਣਦੇ ਨੇ ਪੱਤੇ ਹਾਂ ਅ ਮਤਲਬ ਇੱਕ ਕਿੱਲੋ ਪੱਤਾ ਤੇਰੇ ਤੇ ਇੱਕ ਕਿੱਲੋ ਵੇਸਨ ਲਓ ਉਹਦੇ ਅੰਦਰ ਵੇਸ ਸਾਨੂੰ ਲੈਕ ਅ ਪਹਿਲੇ ਤੇ ਕੱਟ ਲੋੋ ਤੁਸੀਂ ਪਿਆਜ ਹਾਂ ਪਿਆਜ ਮਤਲਬ ਕੱਟਣੀ ਨ ਉਹਨੂੰ ਕੱਦੂਕਸ ਕਰਦੋ ਪਿਆਜ ਨੂੰ ਹ
ਅੱਛਾ ਅੱਛਾ
ਪਿਆਜ ਨੂੰ ਹਾਂ ਪੰਜ ਛੇ ਪਿਆਜ ਲੈ ਲੋ ਅੱਧਾ ਕਿੱਲੋ ਦੇ ਹਿਸਾਬ ਨਾਲ ਪਿਆਜ ਲੈ ਲੋ ਉਹਨੂੰ ਕੰਦੂਕਸ ਕਰਕੇ ਸਰਸਵਤੀ ਸਾੜੂ ਉਰੇਿੰਦਰ ਪਿਆਜ ਨੂੰ ਭੁੰਨ ਲੋ ਚੰਗੀ ਤਰ੍ਹਾਂ ਬਰਾਊਨ ਕਰ ਲੋ ਨਾਲ ਹੀ ਲਸਣ ਭੁਨੋ ਲਸਣ ਦਾ ਪੇਸਟ ਔਰ ਪਿਆਜ ਨੂੰ ਕੱਦੂਕਸ ਕੀਤਾ ਹੋਇਆ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਵੇਸਣ ਲਊ ਪਰਾਤ ਦੇ ਅੰਦਰ ਜਾਂ ਹਾਂਡੀ ਲੈ ਲਓ ਤੁਸੀ ਹਾਂਡੀ ਦੇ ਅੰਦਰ ਬੇਸਨ ਲਓ ਕਿੱਲੋ ਓਹਦੇ ਅੰਦਰ ਏ ਮਸਾਲਾ ਪਾਓ ਫਿਰ ਆਪਣੀ ਹਿਸਾਬ ਨਾਲ ਨਮਕ ਥੋੜ੍ਹਾ ਜਿਆਦਾ ਪਾ ਦੇਣਾ ਕਿਉਂਕਿ ਪੱਤਿਆਂ ਚ ਲੱਗਦਾ ਹੈ ਨਾ ਨਮਕ ਹਾਂ ਨਮਕ ਆਪਣੇ ਟੈਸਟ ਦੇ ਅਕੋਰਡਿੰਗ ਪਾਲੋ ਹਰੀਆਂ ਮਿਰਚਾਂ ਪਾਾਲੋ ਕੱਟ ਕੇ ਅ ਆਮਚੁਰ ਪਾ ਲੋ ਜਵੈਨ ਪਾਓ ਖੂਬ ਸਾਰੇ ਔਰ ਕਾਲੀ ਮਿਰਚ ਪਾਣੀ ਹੈ ਕਾਲੀ ਮਿਰਚ ਛ ਪਾ ਲੋ ਇਹ ਸਾਰੇ ਮਸਾਲੇ ਪਾ ਕੇ ਨਾ
ਅੱਛਾ
ਚੰਗੀ ਤਰ੍ਹਾਂ ਘੋਲ ਲਓ ਔਰ ਜੋ ਤੁਸੀਂ ਤੇਲ ਚ ਮਸਾਲਾ ਪੂਨੀ ਲਿਆ ਨਾ ਸਰਸੋਂ ਦਾ। ਸਰਸੋਂ ਦੇ ਤੇਲ ਚ ਪਿਆਜ ਔਰ ਲਸਣ ਦਾ ਮਸਾਲਾ ਭੁਣੇਿਆ ਉਹ ਵੀ ਵਿੱਚ ਪਾ ਦੋ ਵਿੱਚ ਪਾ ਕੇ ਖੂਬ ਨਾਲ ਅਮਚਖਰ ਪਾਓ। ਤੇਲ ਵੀ ਵਿਚੀ ਪਾਉਣਾ ਹੈ।
ਠੀਕ ਹੈ-ਠੀਕ ਹੈ।
ਹੂੰ ਤੇਲ ਵੀ ਵਿਚੀ ਪਾਣਾ ਤੇ ਨਾਲ ਹੀ ਉਹਨੂੰ ਅਹ, ਅੱਛੇ ਤਰੀਕੇ ਨਾਲ ਮਿਕਸ ਕਰਕੇ ਤੁਸੀਂ ਪੱਤਿਆਂ ਤੇ ਲਗਾਉਣਾ ਸਟਾਰਟ ਕਰਦੋ ਪੱਤਿਆਂ ਤੇ ਲਗਾਓ ਇਹ ਨੀ ਕਰਨਾ ਕਿ ਤੁਹਾਨੂੰ ਵੱਡ ਵੱਡੀ-ਵੱਡੀ, ਮੋਟੀ-ਮੋਟੀ, ਪੂਨੀ ਬਣਾਉਣੀ ਨਿੱਕੀ- ਨਿੱਕੀ ੀਆਂ ਪੂਨੀਆਂ ਬਣਾਓ ਇਹਦੇ ਨਾਲ ਨਾ ਇੱਕ ਤੇ ਅੰਦਰ ਤੱਕ ਵੇਸਣ ਗਲ ਜਾਂਦਾ ਹੈ ਔਰ, ਪੱਤੇ ਵੀ ਜਲਦੀ ਗਾਲ ਜਾਂਦੇ ਨੇ ਔਰ ਬੰਣਦੇ ਬੜੇ ਸਵਾਦ ਨੇ ਛੋਟੇ-ਛੋਟੇ ਹੈ।
ਹਾਂ ਉਹੀ ਨਾ ਖਾਂਦੇ ਤੇ ਹੈ, ਮੰਮੀ ਬਣਉਦੇ ਆ ਕੋਈ ਜਾਂ ਆਉਂਦਾ ਕੋਈ, ਜਿਹਨੂੰ ਆਉਂਦਾ, ਉਹਦਾ ਉਹਨੂੰ ਕਹੀਦਾ ਬਣਾ ਦਿਉ, ਆਪ ਕਦੀ ਬਣਾਏ ਨਹੀਂ ਮੈਂ ਹੀ ਸੋਚੇ, ਮੈਂ ਕਿਹਾ ਇਸ ਵਾਰੀ ਨਾ ਮੈਂ ਆਪ ਬਣਾਉਣੇ ਆ।
ਹਾਂ ਨਹੀਂ ਕੋਈ ਨੀ।
ਠੀਕ ਹੈ।
ਤੇ ਫੇਿਰ ਤੁਸੀਂ ਨਾਲ ਹੀ ਉਹ ਕਰਦੋ ਕੀ ਕਹਿੰਦੇ ਆ ਅ ਪੱਤਿਆਂ ਤੇ ਇਕ ਪੱਤਾ ਰੱਖੋ ਉਹਦੇ ਉੱਪਰ ਬੇਸਨ ਲਗਾਓ ਹੱਥ ਨਾਲ ਹੀ ਲਗਾਉਣਾ ਹੈ। ਲਬੇੜਨਾ ਵੇਸਨ ਅੱਛੇ ਤਰੀਕੇ ਨਾਲ ਫਿਰ ਪੱਤਾ ਰੱਖੋ ਫੇਰ ਵੇਸਨ। ਪੂਰੇ ਸਾਈਡਾਂ ਤੇ ਲਗਾ ਦੋ। ਫੇਰ ਪੱਤਾ ਵੇਸਣ ਐਵੇਂ ਤੁਸੀਂ ਕਰ ਲਓ ਕਮ ਸੇ ਕਮ ਦਮ ਅ ਸਤ -ਆਠ ਵਾਰੀ। ਠੀਕ ਹੈ ਕਰਕੇ ਉਹਨੂੰ ਫੇਰ ਦੋਨੋ ਸਾਈਡ ਫੋਲਡ ਕਰੋ ਮਤਲਬ ਤਾਂ ਹੈ ਨਾ ਉਹਨੂੰ ਪਹਿਲੇ ਰਾਈਟ ਸਾਈਡ ਤੋਂ ਫੋਲਡ ਕਰੋ ਫਿਰ ਉਹਨੂੰ ਲੈਫਟ ਸਾਈਡ ਤੋਂ ਫੋਲਡ ਕਰੋ। ਵਿੱਚ ਡਿਵਾਈਡ ਕਰਕੇ ਤੇ ਫੇਿਰ ਉਹਨੂੰ ਹਾਂ ਗੋਲ ਗੋਲ ਘੁਮਾ ਦੋ।
ਠੀਕ ਹੈ।
ਘੁਮਾ ਕੇ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਪੱਤਾ ਖੁੱਲ ਜਾਏਗਾ ਪੂਨੀ ਤੁਹਾਡੀ ਖੁੱਲ ਜਾਏਗੀ ਤੇ ਉਹਨੂੰ ਧਾਗੇ ਨਾਲ ਲਪੇਟ ਲੋ ਚ ਕਿ ਧਾਗਾ ਲੈਲੋ ਚਿੱਟੇ ਰੰਗ ਦਾ।
ਹਾਂ-ਹਾਂ, ਉਹ ਠੀਕ ਹੈ, ਠੀਕ ਹੈ ਇਹਨਾ ਥੋੜ੍ਹੀ-ਥੋੜ੍ਹੀ ਆਂ ਬਿਲਕੁਲ ਇੰਨਾ ਮਸਾਲਾ ਤਿਆਰ ਨਹੀਂ ਕਰਨਾ ਆਉਂਦਾ ਸੀ ਥੋੜਾ ਥੋੜਾ
ਹਮ ਫੇਰ ਤੁਸੀਂ ਕੀ ਕਰੋ ਕੜਾਹੀ ਲਓ ਵੱਡੀ ਕੜਾਈ ਲੈ ਘਰ ਕੜਾਹੀ ਦੇ ਅੰਦਰ ਚਮਚ ਲਗਾਓ ਮੈਂ ਤੇ ਚਮਚ ਲਗਾ ਲੈਂਦੀ ਹਾਂ ਕੁਛ ਲੋਕ ਕਟੋਰੀਆਂ ਲਗਾ ਲੈਂਦੇ ਨੇ ਜਾਂ ਕੁਛ ਕਰ ਦਿੰਦੇ ਨੇ ਮੈਂ ਚਮਚ ਲਗਾ ਕੇ ਉਹਦੇ ਉੱਪਰ ਪੂਨੀਆਂ ਰੱਖ ਦਿੰਦੀ ਹਾਂ ਆਪਣੀ ਸਟੀਮ ਹੀ ਦਵਾਣੀ ਹੁੰਦੀ ਹੈ
ਹਾਂਜੀ ਹਾਂਜੀ
ਹਾਂ ਨਾ ਅਗਰ ਹਾਂ
ਫਿਰ ਚਾਕੂ ਨਾਲ ਕਿਸੇ ਚੀਜ਼ ਨਾਲ ਦੇਖ ਲਈਏ ਟੱਚ ਕਰਕੇ
ਹਾਂ ਟੱਚ ਕਰਕੇ ਦੇਖ ਲਓ
ਹਾਂ ਜੇ ਗੱਲ ਜੇਏ ਤਾਂ ਫਿਰ ਮਤਲਬ ਉਹਨੂੰ ਬੰਦ ਕਰ ਦਉ
ਹਾਂ ਉਹਨੂੰ ਬੰਦ ਕਰਦੋ ਫਿਰ ਉਹਦੇ ਬਾਅਦ ਜਦ ਗੱਲ ਜਾਣ ਅੱਛੇ ਤਰੀਕੇ ਨਾਲ ਗੱਲ ਜਾਣਦੇ ਉਹਨੂੰ ਕੱਢ ਕੇ ਕੱਟ ਲੋ ਕੱਟ ਕੇ ਕੁੱਛ ਲੋਕ ਤਲ ਲੈਂਦੇ ਨੇ ਤਲਦੇ ਮਤਲਬ ਘਿਓ ਪਾਓ ਆਪਣੇ ਤਵੇ ਤੇ ਜਾਂ ਤੇਲ ਪਾਓ ਔਰ ਉਹਨੂੰ ਕੱਟ ਕੱਟ ਕੇ ਤਲ ਲਓ ਕੁਛ ਲੋਕ ਤਲਦੇ ਨੇ ਕੁਛ ਲੋਕ ਨਹੀਂ ਮੈਂ ਤੇ ਰੁੱਖੇ ਹੀ ਖਾਂਦੀ ਹਾਂ ਮੈਨੂੰ ਤੇ ਰੁੱਖੇ ਹੀ ਖਾਣੇ ਸਵਾਦ ਲੱਗਦੇ ਨੇ ਨਾ ਹਮ
ਤਵੇ ਚ ਕੁਰਕਰਾ ਕਰਕੇ ਵੀ ਖਾਣਾ ਉਹ ਵੀ ਸਵਾਦ ਲੱਗਦਾ ਹੈ ਹਾਂ ਸਵਾਦ ਤਾਂ ਦੋਨੋਂ ਤਰ੍ਹਾਂ ਦੇ ਲੱਗਦੇ ਆ ਚੱਲੋ ਮੈਂ ਵੀ ਮੈਨੂੰ ਬ ਮੈਂ ਇਹ ਹਾਂ ਇਹੀ ਕਹਿ ਰਹੀ ਸੀ ਮੈਂ ਵੀ ਵੀ ਕਿਸੇ ਨਾਲ ਗੱਲ ਕੀਤੀ ਮੈਂ ਕਿਹਾ ਬੱਚੇ ਗਰਮੀਆਂ ਵਾਲੀ ਸਬਜ਼ੀ ਕੋਈ ਵੀ ਨਹੀਂ ਖਾਂਦੇ ਕੋਈ ਕਹਿੰਦੀ ਅਲੱਗ ਅਲਗ ਸਬਜ਼ੀਆਂ ਬ ਅਲੱਗ ਅਲੱਗ ਤਰੀਕੇ ਦੀਆਂ ਸਬਜ਼ੀਆਂ ਬਣਾਈਏ ਜਾਂ ਤਾਂ ਜੋ ਬੱਚੇ ਖਾ ਲੈਣ ਬੜਾ ਔਖਾ ਲੱਗਦਾ ਇਹਨਾਂ ਦਿਨਾਂ ਵਿੱਚ ਸਾਡੇ ਬੱਚੇ ਨਾਲ ਜਾਣ ਘੀਆ ਨੀ ਖਾਣਾ ਮੰਮੀ ਤੋ ਘੀਆ ਤੋਰੀ ਮਤਲਬ ਇੰਨੀ ਟੇਸਟ ਬਣਦੀ ਹੋ ਜੇ ਦੇਸੀ ਘਿਓ ਬਣਾਓ ਤੇ ਇੰਨੀ ਟੇਸਟੀ ਬਣਦੀਆਂ ਏ ਪਰ ਬੱਚੇ ਨਾ ਬੱਚੇ ਨਹੀਂ ਖਾਂਦੇ ਇਹੋ ਜਿਆਂ ਚੀਜ਼ਾਂ ਪਤਾ ਨਹੀਂ ਕਿਉੰ ਨਹੀਂ ਖਾਂਦੇ ਸਮਝ ਵੀ ਨਹੀਂੀ
ਐ ਤਾਂ ਹੈ ਬੱਚੇ ਨਹੀਂ ਖਾਂਦੇ ਆ
ਨਾਮ ਸੁਣ ਕੇ ਕਹਿੰਗੇ ਅਸੀਂ ਤਾਂ ਸਾਡਾ ਲੰਚ ਨਾ ਪੈਕ ਕਰ ਦੇਣਾ ਅਸੀਂ ਰੋਟੀ ਖਾ ਕੇ ਆਵਾਂਗੇ ਜਿੱਦਾਂ ਇਹਦੇ ਬਣਾਓ ਫਿਰ ਉਹੁਨਾਂ ਵਾਸਤੇ ਕੁਛ ਅਲੱਗ ਬਣਾ ਪੈਂਦਾ ਸਾਨੂੰ ਆਲੂ ਹਜੇ ਜੀਰੇ ਵਾਲੇ ਆਲੂ ਬਣਾ ਲ ਲੋ ਖਾ ਲੈਣਗੇ ਕੁਛ ਹੋਰ ਬਣਾ ਲਿਆ ਤਾਂ ਫਿਰ ਅਸੀਂ ਉਹਨਾਂ ਵਾਸਤੇ ਆਲੂ ਜੀਰੇ ਵਾਲੇ ਆਲੂ ਬਣਾ ਲਵਾਂਗੇ ਜਾਂ ਮਟਰ ਮਲਾਈ ਬਣਾ ਦਉ ਕੋਈ ਕਿੰਨੀ ਵਲਦੀ ਬਣਦੀ ਮਟਰ ਮਲਾਈ ਉਹ ਬਣਾਤੀ ਉਹਨਾਂ ਨੂੰ ਤਾਂ
ਹਾਂ ਨਹੀਂ ਸਹੀ ਹੈ ਵੈਸੇ ਵੀ ਅ ਤੋਰੀਆਂ ਬਣੀਆਂ
ਬਣਦੀਆਂ ਅਸੀਂ ਤਾਂ ਆਪਣੇਸ ਤਾਂ ਅਸੀਂ ਉਹਹੀ ਬਣਾ ਲੈਦੇ ਹਾਂ ਅਸੀਂ ਅਸੀ ਘਰ ਹੁੰਨੀਆਂ ਨੂੰ ਸੱਸ ਅਸੀਂ ਉਹ ਤੇ ਸੀ ਆਪਾਂ ਆਪਣੇ ਵਾਸਤੇ ਸਬਜ਼ੀ ਬਣਾ ਲਈ ਇਹ ਉਹ ਨਹੀਂ ਖਾਂਦੇ ਤੇ ਫੇਰ ਕੀ ਕਰੀਏ
ਹਾਂ ਵਰਨਾ ਘਿਅ ਦੇ ਕੋਫਤੇ ਬਣਾ ਲੋੋ ਕੋਫਤੇ ਤੇ ਖਾਏ ਜਾਂਦੇ ਨੇ।
ਅਸੀਂ ਖਾ ਲੈਨੇ ਬੱਚਿਆਂ ਨੂੰ ਤੇ ਨਾਮ ਤੋਂ ਹੀ ਨਫ਼ਰਤ ਹੈ ਨਾ। ਖਾ ਕੇ ਟੇਸਟ ਵੀ ਨੀ ਦੇਖਣਾ। ਇਸ ਲਈ ਕਮ ਸੇ ਕਮ ਤੁਸੀਂ, ਨਹੀਂ ਨਹੀਂ ਬਿਲਕੁਲ ਵੀ ਨਹੀਂ ਖਾਂਦੇ ਕੋਫ਼ਤੇ ਵੀ ਨਹੀਂ ਖਦੇ ਹਾਂ ਬਹੁਤ ਔਖਾ ਲੱਗਦਾ ਜੇ ਬਹੁਤ ਔਖਾ ਲੱਗਦਾ ਰੋਟੀ ਬਣਾਉਣ ਲੱਗਗੇ ਨਾ ਤੁਸੀਂ ਸੋਚਣਾ ਪੈ ਜਾਂਦਾ ਪਹਿਲੇ ਤੇ ਬਣਾਈਏ ਕੀ ਹਾਂ ਬਸ ਸਵੇਰੇ ਉੱਠ ਕੇ ਤਾਂ ਸਭ ਤੋਂ ਪਹਿਲੀ ਵੀ ਸੋਚ ਇਹੀ ਹੁੰਦੀ ਹੈ ਕਿ ਬਣਆਨਾ ਕੀ ਹੈ। ਹਾਂ ਫੇਿਰ ਫਿਰ ਧੀਰੇ ਧੀਰੇ ਮਨ ਕਰਦਾ ਚੱਲ ਬਈਆ ਇਹ ਬਣਾ ਕੇ ਦੇ ਦਿੰਦੇ ਆ ਇਹਦੇ ਨਾਲ ਰੋਟੀ ਤੇ ਖਾ ਲੈਂਦੇ ਆ ਕਮ ਸੇ ਕਮ ਚਟਨੀ ਬਣਾ ਲਈ ਦੀ ਆ ਅੱਜ ਅੰਬ ਦੀ ਅੰਬ ਅੰਬੀਆਂ ਕੱੱਚੀਆਂ ਆਈਆਂ ਦੀਆਂ ਉਹ ਵਾਲੀ ਉਹਦੀ ਚਟਨੀ ਬ ਕੁਝ ਨਾ ਹੋਵੇ ਤੇ ਚਟਨੀ ਨਾਲ ਰੋਟੀ ਖਾ ਸਵਾਦ ਆ ਜਾਂਦਾ ਨਾ ਦਾਲ ਵੀ ਭਾਵੇਂ ਸਿੰਪਲ ਦਾਲ ਹੀ ਬਣੀ ਜਾਂਦੀ ਉਹਦੇ ਨਾਲ ਚਟਨੀ ਲਗਾ ਕੇ ਖਾਓ ਤੇ ਸਵਾਦ ਲੱਗਦਾ ਹੈ ਫਿਰ
ਹਾਂ ਉਹ ਤੇ ਸਵਾਦ ਲੱਗਦੀ ਹੈ
ਹਾਂਜੀ
ਚਟਨੀ
ਹਮ
ਹੋਰ ਬਸ ਤੇ ਕਦੋਂ ਬਣਾਣੇ ਨੇ ਤੁਸੀਂ ਪਤੋੜ
ਪਤੋੜ ਵੋਹੀ ਤੇ ਤੁਹਾਨੂੰ ਦੱਸਿਆ ਮੈਂ ਪਿਛਲੇ ਦਿਨਾਂ ' ਗਈ ਹਾਂ ਬ ਮੰਡੀ ਤੇ ਮੈਨੂੰ ਅਰਬੀ ਨਜ਼ਰ ਆਈ ਨਾ ਤੇ ਮੈਂ ਕਿਹਾ ਹੁਣ ਪੱਤੇ ਵੀ ਆਉਣ ਗਈ। ਤੇ ਹੁਣ ਜਿੱਦਣ ਵੀ ਪੱਤੇ ਨਜ਼ਰ ਆਏ ਮੰਡੀ ਸਾਡ ਲੱਗਦੀ ਹੈ ਹਥਿਆਰ ਹਫ਼ਤੇ ਦੇ ਹਫ਼ਤੇ ਲੱਗਦੀ ਜੇ ਉਥੇ ਪੱਤੇ ਨਜ਼ਰ ਆਏ ਤੇੈਂ ਮੈ ਬਿਲਕੁਲ ਉਹ ਲੈ ਕੇ ਆਉਣੇ ਮੈਂ ਕਿਸ ਹਫ਼ਤੇ ਬਣਾਵਾਂਗੀ ਜ਼ਰੂਰੂਰ ਆਹ ਤੇ ਗਏ ਹੋਣਗੇ। ਜਿਵੇਂ ਅਰਬੀ ਆ ਜਾਂਦੀ ਐਤੇ ਪ ਤੇ ਵੀ ਤੇ ਆ ਈ ਜਾਣਗੇ ਤੇ
ਹਾਂ ਪਹਿਲੇ ਪੱ ਪੱਤੇ ਟੁਟਦੇ ਨੇ ਫੇਰ ਅਰਬੀ ਵੀ ਨਿਕਲਦੀ ਏ
ਹਨਾ ਫੇਰ ਤੇ ਆ ਗਏ ਹੋਣਗੇ, ਫੇਰ ਬੇਰ ਜਦੋਂ ਹਾਂ। ਫਿਰ ਠੀਕ ਐ। ਮੈਨੂੰ ਨੀ ਪਤਾ ਇਸ ਚੀਜ਼ ਦਾ, ਮੈਨੂੰ ਤਾਂ ਇਹੀ ਹੈ ਵੀ ਅਰਬੀ ਆ ਗਈ ਅਤੇ ਅਰਬੀ ਦੇ ਪੱਤੇ ਵੀ ਇਹਨਾਂ ਦਿਨਾਂ ਬ ਇਹਨਾਂ ਦਿਨਾਂ ਚ ਈ ਆਂਦੇ ਆ।
ਹਾਂ ਬਾਰਿਸ਼ ਦੇ ਮੌਸਮ ਚ ਹੀ, ਇਹਹੀ ਦਿਨਾਂ ਚਾਹੁੰਦੇ ਨੇ ਪੱਤੇ ਵੀ ਹੁਣ। ਹਂ।
ਅ, ਮੈਂ ਬਣਾਵਾਂਗੀ ਹੁਣ, ਤੁਹਾਡੇ ਕੋਲੋਂ ਸਿੱਖ ਲਿਆ ਨਾ ਤੇ ਮੈਂ ਜਿੱਦਣ ਮੈਨੂੰ ਪੱਤੇ ਨਜ਼ਰ ਆਏ ਤੇ ਮੈਂ ਲੈ ਕੇ ਆਵਾਂਗੀ ਤੇ ਬਣਾਵਾਂਗੀ। ਬਣਾ, ਤੁਹਾਡਾ ਤਰੀਕਾ ਹੀ ਏਡਾ ਵਧੀਆ ਲੱਗ ਤੇ ਆ ਬਣਾ, ਅ ਮੂੰਹ ਚ ਜਿਵੇਂ ਨਾ ਪਾਣੀ ਆਉਣ ਲੱਗ ਕਿ ਵੀ ਹੁਨੇ ਬਣਾ ਲਈਏ ਉਹਨੇ ਸੀਗੇ।
ਨਈਂ, ਸਵਾਦ ਲੱਗਦੇ ਨੇ ਬੜੇ ਮੈਨੂੰ ਤੇ, ਪਰ ਮੈਨੂੰ ਤਾਂਹੀ ਸਵਾਦ ਲੱਗਦੇ ਮੈਂ, ਵੀਹ-ਇੱਕੀ ਦਿਨ ਚ ਨਾ ਥੋੜੇ ਤੇ ਬਣਾਦੀਆਂ। ਯਾ ਤੇ ਅੱਧਾ ਕਿਲੋ ਲਿਆਈ, ਯਾ ਫੇਰ ਪਾ ਲਿਆਏ ਪੱਤੇ ਜ਼ਿਆਦਾ ਨੀ ਲਿਆਂਦੇ ਅਸੀਂ, ਬਣਾ ਨਾਲ ਹੀ ਬਣਾ ਕੇ ਖਾ ਲਈ ਦੇਨੇ।
ਇੰਝ ਹੀ, ਹਾਂ ਇਹ ਵੀ ਐ, ਜਿਆਦਾ ਬਣਾ ਲਈਏ ਨਾ ਫੇਰ ਸੁਆ ਸਵਾਦ ਵੀ ਘੱਟ ਲੱਗਦੇ ਜੇ। ਥੋੜ੍ਹੀ ਚੀਜ਼ ਉਂਝ ਈ ਸਵਾਦ ਲੱਗਦੀ ਐ। ਥੋੜ੍ਹੀ ਚੀਜ਼ ਬਣਾਓ ਨਾ ਤਾਂ ਉਹ ਹਾਂ, ਥੋੜੀ ਚੀਜ਼ ਉਂਝ ਵੀ ਸਵਾਦ ਲੱਗਦੀ ਐ। ਚਲੋ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਕਰਕੇ, ਕਰਨਾ ਜ਼ਰੂਰ ਚੋ ਫੋਨ ਵੀ ਕਰਨਾ ਔਰ ਆਉਣਾ ਫਿਰ ਅਸੀਂ ਬਣਾ ਜੇ ਤੁਸੀਂ ਆ ਜਾਓਗੇ ਤਾਂ ਤੁਹਾਡੇ ਨਾਲ ਮਿਲ ਕੇ ਬਣਾ ਕੇ ਖਾਵਾਂਗੇ।
ਚਲੋ, ਹਾਂ-ਹਾਂ, ਆਵਾਂਗੀ ਮੈਂ।
ਅੱਛਾ ਹੋਰ ਘਰ ਘਰ ਬਾਹਰ ਸਭ ਵਧੀਆ ਸਭ
ਹਾਂ ਹਾਂ ਸਭ ਵਧੀਆ ਸਭ ਠੀਕ
ਅੱਛਾ ਲਾਉਣਾ ਚੱਕਰ ਤੁਸੀਂ ਠੀਕ ਹੈ ਠੀਕ ਠਕ ਹੈ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਬੜੀ ਇੰਨੀ ਗੱਲ